ਹੈਲੋ, ਹਾਂਜੀ, ਸਤਿ ਸੀ੍ ਅਕਾਲ ਜੀ।
ਸਤਿ ਸ਼੍ਰੀ ਕਾਲ ਜੀ, ਹੋਰ ਕੀ ਹਾਲ ਚਾਲ ਏ?
ਹਾਂਜੀ-ਹਾਂਜੀ, ਵਧੀਆ ਹੋਰ ਤੁਸੀ ਸੁਣਾਓ?
ਬਸ ਮੈਂ ਵੀ ਵਧੀਆ। ਹੋਰ ਘਰ-ਪਰਿਵਾਰ ਸਭ ਠੀਕ।
ਹਾਂਜੀ-ਹਾਂਜੀ, ਸਭ ਠੀਕ-ਠਾਕ ਹੋਰ ਤੁਸੀੰ ਠੀਕ ਹੋ?
ਹਾਂਜੀ-ਹਾਂਜੀ, ਮੈਂ ਵਧੀਆ, ਹੋਰ ਕੀ ਕਰਦੇ ਪਏ ਸੀ? ਹਾਂਜੀ, ਉਹ ਵੀ ਵਧੀਆ।
ਹਾਂਜੀ-ਹਾਂਜੀ, ਹੋਰ ਪਾਪਾ ਠੀਕ ਹੈ ਹੁਣ।
ਹਾਂਜੀ-ਹਾਂਜੀ, ਹੁਣ ਤਬੀਅਤ ਨਾ ਠੀਕ ਏ ਥੋੜ੍ਹੀ ਬਸ ਉਹੀ ਆਪਣਾ ਚੈਕ ਕਪਲਈ ਗਏ ਨੇ ਅੱਜ।
ਅੱਛਾ-ਅੱਛਾ, ਠੀਕ ਹੈ, ਹੋਰ ਨਨੰਦ ਵਗੈਰਾ ਚਲੀ ਗਈਆਂ ਸਾਰੀਆਂ?
ਹਾਂਜੀ, ਉਹ ਵੀ ਗਏ ਨੇ, ਪਰਸੋਂ ਹੀ ਗਏ ਨੇ।
ਅੱਛਾ-ਅੱਛਾ, ਚਲੋ ਠੀਕ ਹੈ। ਹੋਰ ਠੀਕ-ਠਾਕ ਸਾਰੇ।
ਹਾਂਜੀ-ਹਾਂਜੀ, ਸਬ ਵਧੀਆ। ਤੁਸੀਂ ਦੱਸੋ ਗੁੜੀਆ ਠੀਕ ਹੈ ਤੁਹਾਡੀ?
ਹਾਂਜੀ-ਹਾਂਜੀ, ਠੀਕ-ਠਾਕ, ਸਭ ਠੀਕ ਹੈ। ਬਸ, ਹੁਣ ਛੁੱਟੀਆਂ-ਛੱਟੀਆਂ ਹੁਣ ਖ਼ਤਮ ਹੋ ਗਈਆਂ।
ਹਾਂ, ਅੱਛਾ ਕੱਲ ਤੋਂ ਸ ਸ਼਼ੁਰੂ ਨੇ ਏਨਾ ਦੇ।
ਹਾਂ-ਹਾਂ, ਕੱਲ ਤੋਂ ਸੁ ਸ਼ੁਰੂ ਨੇ। ਫੱਸਟ ਜੁਲਾਈ ਨੂੰ ਖ਼ੁੱਲਣੇ ਸੀਨਾ।
ਅੱਛਾ, ਸਾ ਮੇਰੇ ਇੱਧਰ ਤੇ ਮੇਰੇ ਬੇਟੇ ਦੇ ਸਕੂਲ ਤੇ ਹਜੇ ਵੀਹ ਜੁਲਾਈ ਨੂੰ ਖੁੱਲਣੇ ਆ।
ਅੱਛਾ-ਅੱਛਾ, ਨਹੀਂ ਇੱਥੇ ਫੱਸਟ ਨੂੰ ਹੈਂ।
ਹੂੰ, ਹੋ ਗਿਆ ਸਾਰਾ ਹਾੱਲੀਡੇ ਹੋਮ-ਵੱਰਕ?
ਹਾਂਜੀ, ਕੁੱਛ ਰਹਿ ਗਿਆ-ਕੁੱਛ ਹੋ ਗਿਆ।
ਚੱਲੋ ਸਹੀ ਏ। ਇਹ ਤਾ ਚੱਲਦਾ ਰਹਿੰਦਾ ਏ ਉਹ ਜਾਂਦਿਆਂ ਈ ਤੇ ਨਾਲ ਜ ਟੈਸਟ ਹੋ ਜਾਂਣੇ ਐ।
ਹਾਂਜੀ-ਹਾਂਜੀ, ਨਾਲ ਈ ਟੈੱਸਟ ਹੋ ਜਾਂਣਗੇ ਨਾ ਫੇਰ।
ਹੂੰ।
ਨਇ, ਉ ਟੈਸਟ ਹੋਣਗੇ ਫੇਰ ਯੂਟੀ ਐ ਸੱਤ ਨੂੰ ਤੇ ਯੂਟੀ ਐ।
ਇਹੀ ਗੱਲ ਏ।
ਸਤ ਨੂੰ ਤੇ ਯੂਟੀ ਹੈ, ਹਾਂਜੀ- ਹਾਂਜੀ- ਹਾਂਜੀ ਜੀ ਬਸ ਹੁਣ ਉਹੀ ਕਹੀ ਜਾਂਦੀ ਸੀ ਮੈਂ ਕੀ ਆਪਣੀ ਤਿਆਰੀ ਕਰ ਲੈ।
ਹਾਂ।
ਫਿਰ ਇਹੋ ਨੰਬਰ ਵਗੈਰਾ ਜੁੜਨੇ ਹੁੰਦੇ ਆ ਉਹਦੇ ਚ।
ਨਹੀਂ ਸਹੀ ਏ।
ਹਾਂਜੀ, ਹੋਰ ਖਾਣਾ ਵਗੈਰਾ ਖਾ ਲਿਆ।
ਹਾਂਜੀ, ਬਸ ਖਾਣਾ ਖਾ ਲਿਆ ਚਾਹ ਬਣਾਉਣ ਲੱਗੀ ਸੀ ਮੈਂ ਕਿਹਾ ਥੋੜ੍ਹੀ ਕਪ ਹੁਣ ਚਾਹ ਪੀਆ ਸ਼ਾਮ ਦਾ ਟਾਈਮ ਹੋ ਗਿਆ ਚਾਹ ਦਾ ਵੀ ਟਾਈਮ ਨਾਲ
ਠੀਕ ਹੈ ਜੀ। ਹੋਰ ਠੀਕ-ਠਾਕ ਹਾਂਜੀ, ਨਹੀਂ-ਨਹੀਂ ਭਾਬੀ ਬਨਾਣ ਲੱਗੇ ਆ। ਬਸ ਬਣਾਈ ਲੱਗੇ ਸੀ। ਮੈਂ ਵੀ ਸਟਿਚਿੰਗ ਹੀ ਕਰਦੀ ਪਈ ਸੀ ਮੈਂ ਕਿਹਾ, ਚੱਲੋ ਹੁਣ ਚ ਚਾਹ ਵਗੈਰਾ ਪੀ ਲਈਏ। ਹਾਂਜੀ, ਹੋਰ।
ਬਾ
ਹੁਣ ਅੱਜ-ਕੱਲ ਤੇ ਹਾਂ ਹਾਂਜੀ।
ਕੀ ਕਹਿ ਰਹੇ ਸੀ ਤੁਸੀਂ?
ਮੈਂ ਕਿਹਾ ਅੱਜ ਕੱਲ੍ਹ ਦੇ ਸੂਟਾਂ ਦੇ ਡਿਜ਼ਾਇਨ ਕਿੰਨੇ ਵਧੀਆ ਵਧੀਆ ਆ ਗਏ ਨੇ
ਹਾਂ ਤੁਸੀਂ ਲਾਸਟ ਟਾਈਮ ਇੱਕ ਸੂਟ ਪਾਇਆ ਹੋਇਆ ਸੀ ਤੇ ਮੈਨੂੰ ਬੜਾ ਸਹੀ ਲੱਗਿਆ ਸੀ ਉਹ ਮੈਂ ਸਗੋਂ ਤੁਹਾਨੂੰ ਪੁੱਛਣਾ ਹੀ ਸੀ ਵੀ ਮੈਂ ਕਿਹਾ ਛਾਂ ਵੀ ਤੁਸੀਂ ਡਿਜ਼ਾਇਨਿੰਗ ਬੜੀ ਅੱਛੀ ਕੀਤੀ ਸੀ
ਹਾਂਜੀ ਨਹੀਂ ਮੈਂ ਕਰ ਲੈਂਦੀ ਹਾਂ ਫੈਸ਼ਨ ਡਿਜਾਇਨਿੰਗ ਦਾ ਕੋਰਸ ਕੀਤਾ ਹੋਇਆ ਨਾ
ਹਾਂ ਤੇ ਤੁਸੀਂ ਹੁਣ ਮੇਰਾ ਇੱਕ ਸੂਟ ਨਾ ਤੁਸੀਂ ਤਿਆਰ ਕਰਕੇ ਦੇਣਾ ਮੈਨੂੰ
ਠੀਕ ਜੀ ਕਰਦਾਂਗੇ ਜੀ ਡਿਜ਼ਾਇਨ ਜਿਵੇਂ ਦੱਸਉਂਗੇ ਦੱਸੋਗੇ ਉਵੇਂ ਪਾਵਾਂਗੇ
ਤੁਹਾਡੇ ਕੋਲ ਜਿਵੇਂ ਤੁਸੀਂ ਸੂਟ ਬਣਾਉਂਦੇ ਹੋ ਤੁਸੀਂ ਫੋਟੋ ਖਿੱਚ ਲੈਂਦੇ ਹੋ ਖਿੱਚ ਲਿਆ ਕਰੋ ਨਾ ਵੀ ਦਿਖਾਣ ਵਾਸਤੇ ਕਿਵੇਂ ਦਾ ਬਣਾਇਆ ਫਿਰ ਮੈਨੂੰ ਵੀ ਆਈਡੀਆ ਹੋ ਜਾਏਗਾ
ਹਾਂਜੀ ਹਾਂਜੀ ਠੀਕ ਹੈ ਅੱਗੋਂ ਦੀ ਮੈਂ ਨਾ ਖਿੱਚ ਕੇ ਫੋਟੋ ਪਾਇਆ ਕਰਾਂਗੀ ਤੁਹਾਨੂੰ
ਹਾਂ ਮੈਨੂੰ ਪਾਉਣ ਨਾਲ ਹੀ ਪਤਾ ਚੱਲ ਜੇਗਾ ਤੇ ਜਿਹੜਾ ਤੁਸੀਂ ਆਪਣੇ ਸੂਟ ਤੇ ਡਿਜ਼ਾਇਨਿੰਗ ਕੀਤੀ ਸੀ ਨਾ ਉਹ ਮੈਨੂੰ ਬੜੀ ਅੱਛੀ ਲੱਗੀ ਸੀ ਮੇਰਾ ਸੇਮ ਉੱਦਾ ਦਾ ਹੀ ਬਨਾਣਾ ਗਲਾ ਬਾਾਹਵਾਂ ਉਵੇਂ ਦੀਆਂ ਹੀ ਔਰ ਬੋਟਮ ਤੇ ਓਵੇਂ ਓਵੇਂ ਦਾ ਹੀ ਡਿਜ਼ਾਇਨ ਪਾਣਾ
ਠੀਕ ਹੈ ਜੀ ਉਵੇਂ ਦਾ ਹੀ ਪਾ ਦਾਂਗੇ ਹੋਰ ਸੁਣਾਓ ਸਾਡੇ ਸਭ ਠੀਕ ਹੈ ਮੌਸਮ ਦਾ ਕਿਵੇਂ ਹੈ ਉੱਧਰ
ਬੱਸ ਅਜ ਤਾਂ ਸਗੋਂ ਐਵੇਂ ਚਾੜ੍ਹਾ ਜਿਹਾ ਬਣਿਆ ਹੋਇਆ ਵੇ ਲੇਕਿਨ ਘੁੰਮਾ ਵੀ ਉਵੇਂ
ਹਾਂ ਨਹੀਂ ਨਹੀਂ ਅੰਦਰ ਵੀ ਐਵੇਂ ਹੀ ਹੈ ਤੇ ਬਹੁਤ ਜਿਆਦਾ ਗਰਮੀ ਹੈ
ਬੜੀ ਬਹੁਤ ਜਿਆਦਾ ਪਤਾ ਗਰਮੀ ਹੁੰਦੀ ਹੈ ਵਿੱਚ ਧੁੱਪ ਹੋਏ ਨਾ ਫਿਰ ਵੀ ਠੀਕ ਰਹਿੰਦਾ ਵੇ ਜਿਵੇਂ ਗੁੰਮਾ ਹੋਇਆ ਪਏ ਨਾ ਨਾ ਉਹ ਘਬਰਾਹਟ ਸਹੀ ਗੱਲ ਏ ਸੀ ਚੱਲ ਰਹੇ ਨੇ ਲੇਕਿਨ ਕੂਲਿੰਗ ਨਹੀ ਦਿੰਦੇ ਪਏ
ਕਾਲਿੰਗ ਨੀ ਹੈ ਨਾ ਉਹੀ ਤਾਂ
ਹਾਂ ਓਹੀ ਚੱਲ ਰਹੇ ਨੇ ਪਤਾ ਨਹੀਂ ਚੱਲ ਰਿਹਾ ਇੰਨੇ ਗਰਮ ਤਪ ਰਿਹਾ ਉੱਪਰ ਵਾਲਾ ਮੇਰਾ ਪੋਸ਼ਣ ਤੇ ਪੂਰਾ ਹਾਂਜੀ ਹਾਂਜੀ ਉੱਪਰ ਨਾ ਤੇ ਫਿਰ ਉੱਪਰ ਵਾਲਾ ਪੋਸ਼ਨ ਤੇ ਪੂਰਾ ਤਪਰਿਆ ਹੁੰਦਾ ਹੈ
ਹਾਂ, ਉਹ ਸਿੱਧੀ ਧੁੱਪ ਪੈਂਦੀ ਏ ਨਾ ਸਿੱਧੀ ਉੱਪਰੋਂ, ਹਾਂ।
ਪਰੇ ਔਰ ਬਾਹਰ ਆਓ ਨਾ ਕਮਰੇ ਤੋਂ ਫਿਰ ਪਤਾ ਚੱਲਦਾ ਹੈ ਹਾਂ ਵੀ ਅੰਦਰ ਏ ਸੀ ਚੱਲਦਾ ਪਿਆ ਵੇ।
ਅੱਛਾ-ਅੱਛਾ, ਹਾਂ ਨਹੀਂ-ਨਹੀਂ, ਸਹੀ ਗੱਲ ਏ, ਐਵੇਂ ਤੇ ਬਿਲਕੁਲ
ਹਾਂ, ਗਰਮੀ ਵੀ ਬੜੀ ਏ ਨਾ ਬਸ ਹੁਣ ਮੌਸਮ
ਬਹੁਤ ਗਰਮੀ ਏ, ਐਤਕੀ ਤੇ ਬਹੁਤ ਜ਼ਿਆਦਾ ਗਰਮੀ
ਹਾਂ ਬਹੁਤ ਗਰਮੀ, ਉਤੋਂ ਹੁਣ ਐ ਏ ਕਿ ਇਹ ਜੁਲਾਈ ਜੁ ਜੁਲਾਈ ਅਗਸਤ ਸਤੰਬਰ ਇਹ ਚਿਪਚਿਪਾ ਮੌਸਮ ਆ ਜਾਣਾ ਇਹਦੇ ਵਿੱਚ ਤੇ ਬਿਲਕੁਲ ਹੀ ਨੀ ਮਤਲਬ
ਨਹੀਂ-ਨਹੀਂ, ਹਾਏ ਇੱਥੇ ਤੇ ਘਬਰਾਹਟ ਕੋਈ ਨਾਲ ਵੀ ਬੈਠਾ ਹੋਵੇ ਨਾ ਉਹਨੂੰ ਵੀ ਕਹੋ ਥੋੜੀ
ਦੂਰ ਹੋ ਗਏ।
ਸਹੀ ਗੱਲ ਏ। ਪਰ ਨਾਲ-ਨਾਲ, ਮੇਰੀ ਗੁੜੀਆਂ ਨੇ ਨਾਲ -ਨਾਲ ਚਿਮੜ ਕੇ ਬਹਿੰਦੀ, ਮੈਂ ਉਨ ਕਹਿੰਦੀ ਥੋੜੇ ਪਿੱਛੇ -ਪਿੱਛੇ ਹੋ ਕੇ ਬਹਿ। ਬਹੁਤ ਨਾ ਗਰਮੀ ਜਈ
ਗਰਮੀ ਲੱਗਦੀ ਏ ਕਿਤੇ, ਵੈਸੇ ਹੀ ਨਹੀਂ ਬਹਿਣ ਹੁੰਦਾ। ਬੱਚੇ ਨਵਾ ਦਿੰਦੇ ਨੇ ਚਿਪਕ-ਚਿਪਕ ਕੀ ਵਹਿੰਦੇ ਅਸੀਂ ਆਪ ਜ ਤੁਸੀਂ ਆਪਣੇ ਟਾਈਮ ਤੇ ਉਸ ਵਿੱਚ ਚਿਪਕ ਕੇ ਬਹਿਣਾ ਤੇ ਮੰਮੀ ਨੇ ਕਹਿਣਾ
ਪਿੱਛੋਂ ਮੈਂ ਪਤਾ ਕੀ ਮੈਂ ਨਾਲ ਵਹਿੰਦੀ ਹੁੰਦੀ ਸੀ ਨਾ ਇੱਥੇ ਮੰਮੀ ਇਧਰ ਪਾਪਾ ਵਿਚਕਾਰ ਦਰਾਹ ਦੀ ਜਗ੍ਹਾ ਹੁੰਦੀ ਸੀ ਨਾ ਮੈਂ ਬਿਲਕੁਲ ਵਿਚਕਾਰ ਆ ਕੇ ਬਹਿੰਦੀ ਸੀ ਪਾਪਾ ਕਹਿੰਦੇ ਸੀ ਬਸ ਇਨੇ ਤਾਂ ਵਿਚਕਾਰ ਹੀ ਜਗ੍ਹਾ ਲੱਬਣੀ ਹੁੰਦੀ ਬਿਲਕੁਲ ਵਿਚਕਾਰ ਜਗ੍ਹਾ ਬਣਾ ਲੈਣੀ ਏ ਇਨੇ ਆਪਣੀ। ਮੈਂ ਬਿਲਕੁਲ ਵਿਚਕਾਰ ਬੈਣਾ। ਪਾਪਾ ਨੇ ਮੇਰੇ ਤੋਂ ਕੋਸੋ ਮੀਲ ਦੂਰ, ਪਰੇ ਹੋ ਜਾਣਾ ਬਿਲਕੁਲ।
ਨਹੀਂ ਗਰਮੀ ਲੱਗਦੀ ਏ, ਹੁਣ ਪਤਾ ਚੱਲਦਾ ਨਾ, ਹੁਣ ਪਤਾ ਚੱਲਦਾ
ਹਾਂ, ਉਹ ਆਪਣੇ ਤੇ ਬੀਤੇ ਤਾਂ ਪਤਾ ਚੱਲਦੀ ਨਾ, ਪਹਿਲੇ ਨੀ ਪਤਾ ਚੱਲਦੀ।
ਇਹਨਾਂ ਨੇ ਵੀ ਇਹ ਵੀ ਹੁਣ ਸਕੂਲ ਜਦੋਂ ਜਾਣਾ ਏ ਤੇ ਹੋਰ ਗਰਮੀ ਹੁੰਦੀ ਉਸ ਟਾਈਮ ਤੇ। ਇਹਨਾਂ ਨੇ ਹੋਰ, ਉਹ ਤੇ ਤੰਗ ਹੋ ਜਾਣਾ ਬੱਚਿਆਂ ਨੇ ਵੀ।
ਹਾਂ, ਨਹੀਂ -ਨਹੀਂ ਸਹੀ ਗੱਲ ਹੈ। ਬੜੇ ਬੁਰਾ ਹਾਲ। ਜਾਣਾ ਵੀ ਏ, ਮੈਂ ਤੇ ਕਹਿੰਦੇ ਸੀ, ਮੈਂ ਕਿਹਾ ਚੱਲ ਛੁੱਟੀਆਂ ਹੋਰ ਪੈ ਜਾਣ। ਤੇ ਹੋਰ ਨਹੀ ਹੁਣ ਪੈਣੀਆਂ ਹਲੇ।
ਕੀ ਪਤਾ, ਜਿਵੇਂ ਦੀ ਗਰਮੀ ਏ। ਕੀ ਪਤਾ ਵਧਾ ਦੇਣ ਵੈਸੇ।
ਹਾਂ। ਹਲੇ ਤੇ ਮੁਸ਼ਕਿਲ ਹੀ ਏ, ਨਹੀਂ ਤੇ ਮੈਸੇਜ ਹਲੇੇ ਤੱਕ, ਮੈਸੇਜ ਆ ਹੀ ਜਾਂਦਾ।
ਹਾਂ ਉਹ ਆ ਵੇ, ਇਹ ਵੀ ਗੱਲ ਏ ਸਾਡੀ।
ਹਾਂ ਜੇ ਛੁੱਟੀਆਂ ਪੈਣੀਆਂ ਹੁੰਦੀਆਂ ਨਾ ਤੇ ਮੈਸਿਜ ਆ ਜਾਂਦਾ।
ਦੇਖੋ ਸਾਡੇ ਐਦਰ ਤੇ ਪਹਿਲੇ ਹੀ ਕਰ ਦਿੰਦੀ ਆ। ਵੀਹ-ਪੱਚੀ ਨੂੰ ਹੀ ਖੋਲਦੇ ਨੇ।
ਅੱਛਾ।
ਹਾਂ, ਕਈ ਸਕੂਲ ਹੈਗੇ ਨੇ, ਉਹ ਸਤਾਈ ਨੂੰ ਖੋਲਣੇ ਨੇ ਉਹਨਾਂ ਨੇ।
ਅੱਛਾ- ਅੱਛਾ, ਤੇ ਨਹੀਂ ਇੱਧਰ ਹਲੇ ਛੁੱਟ ਛੁੱਟੀਆਂ ਦਾ ਕੋਈ ਹੁਣ, ਮੈਂ ਤੇ ਕਹਿੰਦੀ ਬਈ, ਵੰਸ਼ਿਕਾ ਕਹਿੰਦੀ ਸੀ ਬਈ ਸਾਡੀਆਂ ਛੁੱਟੀਆਂ ਹੋਰ ਹੋ ਜਾਣੀਆਂ ਚਾਹੀਦੀਆਂ। ਮੈਂ ਕਿਹਾ ਨਾ ਕੱਦੀ ਵੀ ਨਹੀਂ ਹੋਣੀਆਂ ਚਾਹੀਦੀਆਂ। ਘਰ ਤੁਸੀਂ ਪੜ੍ਹਦੇ ਨੀ ਹੈ।
ਐਂ ਵੀ ਨਾ ਸ਼ੁਕਰ ਕਰਦੇ ਆ ਇੱਕ ਵੱਲੋਂ ਤੇ, ਜ ਜਲਦੀ ਸਕੂਲ ਖੁੱਲਣਗੇ।
ਹਾਂ, ਨਹੀਂ-ਨਹੀਂ ਸਹੀ ਗੱਲ ਹੈ।
ਇੱਕ ਬੱਸ ਏਹੀ ਹੁੰਦਾ ਹੈ ਕਿ ਸਕੂਲ
ਹੋਰ, ਪੇਪਰ ਨਾਲ ਹੀ ਸ਼ੁਰੂ। ਸਾਨੂੰ ਇਹ ਡਰ ਲੱਗਦਾ ਕਿ ਪੇਪਰ ਚਲੋ ਵਧੀਆ ਦੇ ਲੈਣ। ਇਹੀ ਨੰਬਰ ਐ ਜਿਹੜੇ ਜੁੜ ਜਾਂਦੇ ਐਂ।
ਤੁਹਾਡੇ ਉੱਧਰ ਕੀ ਹੁੰਦਾ ਵੇ ਕਿ ਇਹਨਾਂ ਦੇ ਯੂਨਿਟ ਟੈਸਟ ਹੁਣ ਜਾ ਕੇ ਹੋਣਗੇ ਨਾ।
ਹਾਂ ਹਾਂ ਸਤ ਨੂੰ ਸ਼ੁਰ
ਤੇ ਸਾਡੇ ਐਧਰ, ਮੇਰੇ ਬੇਟੇ ਦੇ ਪਹਿਲੇ ਹੀ ਹੋ
ਪਹਿਲੇ, ਨਹੀਂ-ਨਹੀਂ ਪਹਿਲੇ ਹੋ ਜਾਂਦੇ ਸੀ, ਤੇ ਹੁਣ ਇਹਨਾਂ ਤੇ ਹਾਂ, ਦੋ ਸਾਲਾਂ ਤੋਂ ਨਾ ਇਹਨਾਂ ਨੇ ਲੇਟ ਕਰਤਾ। ਹੁਣ ਬੇ ਛੁੱਟ ਛੁੱਟੀਆਂ ਤੋਂ ਬਾਅਦ ਹੀ, ਗਰਮੀ ਦੀ ਛੁੱਟੀਆਂ ਤੋਂ ਬਾਅਦ ਹੀ ਸ਼ੁਰੂ ਹੁੰਦੇ ਆ। ਜੁਲਾਈ ਜੀ।
ਹਾਂ, ਓਹੀ ਸਾਡੇ ਇੱਧਰ
ਬਈ ਪੈਲੇ ਕਰਦੋ, ਬ ਅਸੀ ਪੇਰੇਂਟਸ ਵੀ ਚਲੋ ਟੈਨਸ਼ਨ ਫ੍ਰੀ ਹੋ ਜਾਨਗੇ ਬੱਚੇ ਵੀ ਟੈਨਸ਼ਨ
ਹਾਂ, ਅੱਧਾ ਸਲੇਬਸ ਹੁੰਦਾ ਇੱਕ ਟਾਈਮ ਦਾ ਸਲੇਬਸ ਖਤਮ ਹੋ ਜਾਂਦਾ ਬੱਚੇ ਦਾ। ਸਾਡੇ ਤੇਰੇ ਹੁਨ ਆਨਗੇ ਸਕੂਲ, ਜਿਵੇਂ ਵੀਹ ਨੂੰ ਸਕੂਲ ਖੁੱਲਨੇ ਐ, ਫੇਰ ਹਫ਼ਤੇ ਡੇਡ ਬਾਦ ਏਨਾ ਨੇ ਕੋਈ ਅਸਾਈਨਮੈਂਟ ਕਰਵਾ ਲੈਨੀਆਂ ਨੇ, ਫੇਰ ਉਸ ਤੋ‌ ਬਾਦ ਕਿਤੇ ਜਾ ਕੇ ਨਾਲ ਈ ਫਸਟ ਟਰਮ ਆ ਜਾਂਦਾ ਏ।
ਹਾਂ, ਹਾਂ, ਹਾਂ, ਆਈ ਤੇ ਹਾਂ ਹੁਨ ਫਸਟ ਟਰਮ ਆ ਜੇਗਾ। ਪੈਲੇ ਤੇ ਡੇਲੀ ਰੂਟੀਨ ਚ ਟੈਸਟ ਲੈਣੇ ਸ਼ੁਰੂ ਕਾੱਰ ਦੇਨਗੇ।
ਹੋਰ ਫੇਰ ਟੈਸਟ, ਟੈਸਟ ਸਲੇਬਸ ਖਿੱਚਦੇ ਰੈਂਦੇ ਨੇ।
ਹਾਂ ਬਾੱਸ ਓ ਖਿੱਚਨਗੇ ਓ ਸਿਲੇਬਸ ਖਿੱਚਨਗੇ। ਤੇ ਆਪਣਾ ਫੇਰ ਸ਼ੁਰੂ ਪੇਪਰ
ਨੇ ਹਜੇ ਤੱਕ ਉਹਨੇ ਆਪਣਾ ਹੋਲੀਡੇ ਹੋਮਵਰਕ ਵੀ ਨਹੀਂ ਕੀਤਾ ਹੋਇਆ। ਮੈਂ ਰੋਜ ਕੈਨੀ ਹਾਂ, ਹੁਣ ਤੇ ਥੋੜੇ ਦਿਨ ਰਹਿ ਗਏ ਨੇ, ਕਰ ਲੈ।
ਹਾਂ ਚਲੋ ਤੁਹਾਡੇ ਤੇ ਹਲੇ ਹੈ ਥੋੜੇ ਦਿਨ, ਸਾਡੇ ਤੇ ਕੱਲ ਹੀ ਏ ਨਾ।
ਨਹੀਂ, ਠੀਕ ਏ। ਹੋਰ ਤਿਆਰੀ ਹੋ ਗਈ, ਬੈਗ ਪੈਕ ਹੋ ਗਏ, ਯੂਨੀਫਾਰਮ
ਨਹੀਂ-ਨਹੀਂ, ਹਾਂ। ਬਸ ਹੁਣ ਕਰੇਗੀ, ਯੂਨੀਫਾਰਮ ਤੇ ਪੈਸ ਏ। ਬਾੱਸ ਬੈਗ ਵਗੈਰਾ ਮੈਂ ਕੇਆ ਥੋੜੀ ਦੇਰ ਥੋੜੀ ਲੇਟ ਈ ਕਰੀ। ਬੈਗ ਨਾ ਪ੍ਰੈਸ ਓ ਬੈਗ ਚ ਕਰੇਗੀ ਹੁਨ ਪੈਕ ਵਗੈਰਾ ਹਾਂ, ਹੁਨ ਥੋੜੀ ਦੇਰ ਨੂੰ ਆਪਨੀ ਸਾਰੀ ਬੁੱਕਸ। ਵਗੈਰਾ ਦੇਖੇਗੀ ਨੋਟਬੁੱਕਾਂ ਦੇਖੇਗੀ ਕੇੜੀ, ਕੇੜੀ ਪਾਨ ਆਲੀ, ਕੇੜੀ ਨਈ। ਟਾਈਮ ਟੇਬਲ ਦੇ ਹਿਸਾਬ ਨਾਲ ਪਾਏਗੀ।
ਹਾਂ, ਨਈ ਸਈ ਏ।
ਹਾਂ, ਓਦੇ ਹਿਸਾਬ ਨਾਲ ਪਾਲੇਗੀ ਨਾ ਫੇਰ। ਮੈਂ ਅੱਗੇ ਛੁੱਟੀਆਂ ਪਈਆਂ ਸੀ ਤੇ ਮੈਂ ਕੇਆ ਤੂੰ ਛੁੱਟੀਆਂ ਦੇ ਹਿਸਾਬ ਨਾਲ ਬਈ। ਓਥੋਂ ਸਕੂਲੋਂ ਬੈਗ ਦੇਖ ਕੇ ਆਏਆ ਕਾੱਰ ਕੋਈ ਨੋਟਬੁੱਕ।
ਹਾਂ ਪਤਾ ਰੈ ਜਾਂਦੀ ਏ ਨਾ, ਫੇਰ ਬੜੇ ਦਿੱਕਤ
ਅਰੇ ਐਵੇਂ ਕਦੀ ਸਿਕਸ ਦੀ ਰੈਗੀ ਸੀ, ਕਿਸੇ ਕੁੜੀ ਨੇ ਨਾ ਨਿਕਾਲ ਲੀ ਸੀ, ਤੇ ਓਨੂੰ ਬੱਚੇ ਨੂੰ ਕਾੱਮ ਚਾਈਦਾ ਹੋਨਾ।
ਹਾਂ।
ਚ ਏਨੇ ਓਵੇਂ ਤਾਂ ਮੰਗੇਆ ਨੀ, ਤੇ ਏਨੇ ਓਵੇਂ ਓਦੇ ਬੈਗ ਚੋਂ ਨਿਕਾਲ ਲੀ। ਅਸੀ ਪਰੇਸ਼ਾਨ ਹੋਗੇ ਘਾੱਰ, ਤੇ ਫੇਰ ਓ ਓਨੇ ਫੇਰ ਵੰਸ਼ਿਕਾ ਨੇ ਕੇਆ ਮੰਮਾ ਐਸੇ, ਐਸੇ ਨੰਦਨੀ ਨਿਕਾਲੇਗੀ, ਮੈ ਕੇਆ ਚੱਲ ਮੈਂ ਓਨੂ ਫੋਨ ਕਰਦੀ ਆਂ, ਫੇਰ ਓਦੇ ਕੈਂਦੀ ਆਂਟੀ ਤੇ ਮੇਰੇ ਪਾਸ ਐ, ਮੈਂ ਕਾ ਚੱਲ ਠੀਕ ਏ। ਤੇ ਫੇਰ ਹੁਨ ਮੈ ਐਨੂੰ ਕੈਨੀ ਆ ਕਿ ਆਪਨਾ ਬੈਗ ਚੈੱਕ ਕਾਰਕੇ ਆਓ, ਫੇਰ ਪਤਾ ਕੀ ਜਾਂਦੇ ਯੂਟੀ ਹੋ ਜਾਂਦੇ ਆ, ਫੇਰ ਓਈਯੋ ਬੰਦੇ ਨੂੰ ਆਪ। ਪਰੇਸ਼ਾਨੀ ਹੋ ਜਾਂਦੀ ਏ, ਤੇ ਬੰਦਾ ਕਰੇ ਕਿਵੇਂ ਕੰਮ ਕਿਵੇਂ ਯਾਦ ਕਰਾਵੇ ਬੱਚੇ ਨੂੰ।
ਹਾਂ, ਓਈ‌‌ ਏ।
ਐ ਹੋ ਜਾਂਦਾ ਨਾ ਫੇਰ ਕੁਝ ਟਯੁਸ਼ਨ ਵੀ ਨੀ ਰਖਵਾਈ ਹੋਈ।
ਹਾਂ, ਏਵੀ ਗਾੱਲ ਆਪਨੇ ਆਪ ਸੈਲਫ ਸਟਡੀ ਕਰਨੀ ਬੱਚੇ ਨੇ।
ਹਾਂ, ਹਾਂ, ਹਾਂ, ਤੇ ਏਸ ਕਰਕੇ ਫੇਰ ਪਰੇਸ਼ਾਨੀ ਹੋ ਜਾਂਦੀ ਏ ਬੜੀ। ਤਾਂ ਮੈਂ ਕੈਨੀ ਆਂ ਨੂੰ ਆਪਨੀ ਬੁੱਕਸ ਵਗੈਰਾ, ਨੋਟਬੁੱਕਾਂ ਆਪਨੀਆਂ ਸਾਰੀਆਂ ਧਆਨ ਨਾਲ ਰੱਖੇਆ ਕਾੱਰ।
ਨੲਈ ਬਿਲਕੁਲ ਵੀ।
ਹਾਂ, ਆਪਨੀ ਸਾਰੀਆਂ ਧਆਨ ਨਾਲ ਰੱਖੇ ਤੇ ਫਿਰ ਬੰਦੇ ਨੂੰ ਟੈਨਸ਼ਨ ਨੀ ਰੈਂਦੀ ਕਦੀ ਵੀ ਕੇੜੀ ਬੁੱਕ ਨਿਕਾਲ ਕੇ ਪਾੱੜ ਲਵੇ।
ਜੀ।
ਹੋਰ ਤੁਸੀਂ ਕੀ ਕਰਦੇ ਪਏ ਸੀ?
ਬਸ ਹੁਣ ਓਹੀ ਦੇਖਦੀ ਪਈ ਸੀ ਮੈਂ ਕਿਹਾ ਦੇਖਾ ਤੁਹਾਡੇ ਨਾਲ ਗੱਲ ਕੀਤੀ ਤੀ ਮੈਂ ਕਿਹਾ ਗੱਲ, ਤੁਹਾਡਾ ਫੋਨ ਆ ਗਿਆ ਬਾੱਸ ਓਈ ਬੈਠੀ ਸੀ। ਚਲੋ, ਠੀਕ ਹੈ, ਅੱਛਾ ਲੱਗੇਆ ਤੂਆਡੇ ਨਾਲ ਗਾੱਲ ਕਾਰਕੇ, ਓਕੇ ਸਸ੍ਰੀ ਕਾਲ।
ਸਤਿ ਸ਼੍ਰੀ ਅਕਾਲ ਜੀ